ਸਤ ਸ਼੍ਰੀ ਕਾਲ ਜੀ, ਸਤ ਸ਼੍ਰੀ ਕਾਲ। ਹਾਂਜੀ, ਵਧੀਆ ਤੁਸੀਂ ਦੱਸੋ?
ਹਾਂਜੀ ਹਾਂਜੀ, ਵਧੀਆ ਜੀ ਵਧੀਆ।
ਹੋਰ ਕੀ ਕਰ ਰੇ ਸੀ ਤੁਸੀਂ?
ਬਸ ਹੋਨ ਫਰੀ ਬੈਠੇ ਸੀ ਮੈਂ ਕਿਹਾ ਚਲੋ ਔਨਲਾਈਨ ਥੋਡਾ ਸ਼ੋਪ ਪਿੰਗ ਵਗੈਰਾ ਕਰ ਲੀਏ।
ਹਾਂਜੀ, ਅੱਜ-ਕੱਲ ਲੇਡੀਜ਼ ਅੱਜ ਕੱਲ੍ਹ ਲੇਡੀਜ਼ ਨੂੰ ਬਹੁਤ ਕਰੇਜ ਹੁੰਦਾ ਹੈ ਸ਼ੋਪਿੰਗ ਕਰਨ ਦਾ ਔਨਲਾਈਨ
ਹਾਂਜੀ ਹਾਂਜੀ ਉੱਥੇ ਹਰ ਲੇਡੀਜ਼ ਨੂੰ ਹੈ ਸ਼ੋਪਿੰਗ ਦਾ ਤੇ
ਬਟ ਔਨਲਾਈਨ ਦਾ ਟਰੈਂਡ ਜ਼ਿਆਦਾ ਚੱਲ ਰਿਹਾ ਅੱਜ ਕੱਲ੍ਹ
ਹਾਂਜੀ ਕੁਛ ਗਰਮੀ ਵੀ ਹੈ ਨਾ ਬਹੁਤ ਜ਼ਿਆਦਾ ਅਤੇ ਫਿਰ ਬੱਚੇ ਵੀ ਛੋਟੇ ਤੇ ਹੈ ਫਿਰ ਬਾਹਰ ਲੇੈ ਜਾਣਾ ਨਾ ਥੋੜ੍ਹਾ ਠੀਕ ਨਹੀਂ ਲੱਦਾ
ਇੱਕ ਤਰਫ ਉਹ ਬਹੁਤ ਵਧੀਆ ਵੀ ਹੁੰਦਾ ਆ ਕਿ ਬੰਦਾ ਅਹ ਸ਼ੋਪਿੰਗ ਲਈ ਬਾਹਰ ਜਾਏ ਇਸ ਤੋਂ ਵਧੀਆ ਅਸੀਂ ਘਰੇ ਬੈਠੇ ਹੀ ਓਨਲਾਈਨ ਫੋਨ ਦੇ ਥਰੂ ਕੁਛ ਵੀ ਸ਼ੋਪਿੰਗ ਕਰ ਸਕਦੇ ਹਾਂ
ਹਮ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੁਸੀਂ ਵੈਸੇ ਕੀ ਕੀ ਸ਼ੋਪ ਸ਼ਪਿੰਗ ਕਰਦੇ ਹੋ ਔਨਲਾਈਨ
ਮੈਨੂੰ ਅੱਜ ਕੱਲ ਇਹ ਹੈ ਹੀ ਟੀ ਸ਼ਰਟ ਪਜਾਮੇ ਵਗੈਰਾ ਇਹ ਹੀ ਸਹੀ ਲੱਗ ਰਿਹਾ ਆ ਇਹੀ ਅਸੀਂ ਓਨਲਾਈਨ ਜ਼ਿਆਦਾਤਰ ਸ਼ੋਪਿੰਗ ਕਰ ਰਹੇ ਹਾਂ
ਅੱਛਾ
ਕਿਉਂਕਿ ਸਮਰ ਕਾਫ਼ੀ ਹੋ ਗਈ ਹੈ ਗਰਮੀ ਬਹੁਤ ਜ਼ਿਆਦਾ ਵੱਧ ਗਈ ਹੈ ਤੇ ਇਹਦੇ ਵਿੱਚ ਬੈਟਰ ਇਹੀ ਹੈ ਕਿ ਓਨਲਾਈਨ ਸ਼ੋਪਿੰ ਪਿੰਗ ਕਰੋ ਔਫਲਾਈਨ ਤੋਂ ਬਹੁਤ ਬਹੁਤ ਬਚਾਅ ਜਿੰਨਾ ਹੋ ਸਕੇ ਓਨਾ ਹੀ ਰੱਖਣਾ ਚਾਹੀਦਾ ਯਾਂ
ਹਾਂਜੀ ਬਿਲਕੁਲ ਬਿਲਕੁਲ ਕੁਛ ਨਿਆਣੇ ਛੋਟੇ ਆ ਨਾ ਤਾਂ ਕਰਕੇ ਫਿਰ ਛੱਡ ਕੇ ਵੀ ਨਹੀਂ ਜਾ ਸਕਦੇ ਉਹਨਾਂ ਨੂੰ ਤੇ ਇਹ ਹੁਣ ਤਾਂ ਚਲੋ ਥੋੜ੍ਹਾ ਮੌਸਮ ਹਲੇ ਹੈ ਗਰਮੀ ਬਹੁਤ ਜ਼ਿਆਦਾ ਹੈ ਤੇ ਫਿਰ ਬਾਹਰ ਨਹੀਂ ਲੈਜਾਣਾ ਤੇ ਔਨਲਾਈਨ ਕਰ ਲੈਂਨੇ ਹਾਂ ਵੈਸੇ ਅਸੀਂ ਔਫਲਾਈਨ ਜਿਵੇਂ ਸ਼ਾਮ ਦੇ ਟਾਈਮ ਚਲੇ ਗਏ ਅਗਰ ਸ਼ੋਪਿੰਗ ਹੈ ਕਰਨੀ ਅਤੇ ਸ਼ਾਮ ਦੇ ਟਾਈਮ ਵੀ ਚਲੇ ਜਾਂਦੇ ਹਾਂ ਕਈ ਵਾਰੀ ਬਾਹਰ ਮਤਲਬ ਕਿ ਅਸੀਂ ਦੋਨੋਂ ਸ਼ੋਪਿੰਗ ਵੀ ਠੀਕ ਹੈ ਇਹ ਵੀ ਨਾ ਜਿਵੇਂ ਔਨਲਾਈਨ ਦਾ ਕਦੀ ਕਦੀ ਇਹ ਹੋ ਜਾਂਦਾ ਵੀ ਸਾਨੂੰ ਜੋ ਚੀਜ਼ ਚਾਹੀਦੀ ਹੁੰਦੀ ਹੈ ਨਾ ਉਹ ਨਹੀਂ ਮਿਲਦੀ
ਹਾਂ ਬਟ ਇਹ ਵੀ ਕਾਫੀ ਹੈਗਾ ਯਾਂ ਕਿ ਜ਼ਿਆਦਾਤਰ ਔਫਲਾਈਨ ਹੀ ਪ੍ਰੈਫਰ ਕਰਨਾ ਜ਼ਿਆਦਾ ਵਧੀਆ ਰਹਿੰਦਾ ਹੈ ਕਿਉਂਕਿ ਔਫਲਾਈਨ ਵਿੱਚ ਅਸੀਂ ਕੀ ਹੈ ਚੀਜ਼ ਨੂੰ ਆਪ ਚੈੱਕ ਕਰਕੇ ਲੈ ਸਕਦੇ ਹਾਂ
ਅਸੀਂ ਕੁਆਲਿਟੀ ਉਹਦੀ ਚੈੱਕ ਕਰ ਸਕਦੇ ਹਾਂ
ਹਾਂਜੀ ਕੁਆਲਿਟੀ ਚੈੱਕ ਕਰ ਸਕਦੇ ਹਾਂ ਪ੍ਰਾਈਜ਼ ਵਗੈਰਾ ਅਸੀਂ ਬਾਰਗਨਿੰਗ ਵੀ ਕਰ ਸਕਦੀ ਹ ਉਹਨਾਂ ਨਾਲ ਬਟ ਓਨਲਾਈਨ ਵਿੱਚ ਏਦਾਂ ਦੀ ਕੋਈ ਫੈਸਿਲਿਟੀ ਨਹੀਂ ਮਿਲਦੀ
ਹਾਂਜੀ ਹਾਂਜੀ ਬਿਲਕੁਲ ਬਿਲਕੁਲ ਔਨਲਾਈਨ ਵਿੱਚ ਬਸ ਐਵੇਂ ਥੋੜਾ ਬਹੁਤ ਡਿਸਕਾਊਂਟ ਮਿਲ ਜਾਂਦਾ ਏ ਤੇ ਐਵੇ ਉਹਦੇ ਮਤਲਬ ਕਿ ਆਪਾਂ ਨਾ ਕੁਆਲਿਟੀ ਉਹਦੀ ਚੈੱਕ ਨਹੀਂ ਕਰ ਸਕਦੇ ਵੀ ਸਾਨੂੰ ਕੀ ਕੁਆਲਿਟੀ ਦਾ ਮਿਲ ਸਕਦਾ ਸਾਨੂੰ ਹੈ ਨਾ ਪ੍ਰੋਡਕਟ ਜਿਵੇਂ ਕੁਛ ਵੀ ਔਡਰ ਕਰ ਰਹੀ ਹਾਂ ਤੇ ਇਸ ਕਰਕੇ ਵੀ ਸਾਨੂੰ ਇਹ ਔਫਲਾਈਨ ਬਾਹਰ ਜਾਵਾਂਗੇ ਔਫਲਾਈਨ ਕਰਾਂਗੇ ਸ਼ੋਪਿੰਗ ਮਤਲਬ ਕਿ ਬਾਹਰ ਵੀ ਅਸੀਂ ਸਿਫ ਹੱਲੇ ਘੁੰਮ ਸਕਦੇ ਹਾਂ ਮਾਰਕੀਟ ਵਿੱਚ ਹਨਾ
ਮੇਰਾ ਘਰ ਮੇਰਾ ਪੁਰਾਣਾ ਘਰ ਓਥੇ ਆ ਨਵਾਂ ਘਰ ਹਾਂਜੀ ਇਹ ਤੇ ਹੈ ਔਫਲਾਈਨ ਵਿਚ ਅਸੀ ਨਾਲ ਆਪਣੇ ਫਰੈਂਡਸ ਵਗੈਰਾ ਨੂੰ ਲੈ ਕੇ ਉਹਨਾਂ ਨੂੰ ਤੋਂ ਸੁਜੈਸ਼ਨ ਵੀ ਲੈ ਸਕਦੇ ਆ ਕਿ ਬਈ ਕੀ ਜਿਆਦਾ ਬੈਟਰ ਲੱਗ ਰਿਹਾ ਕੀ ਨਹੀਂ ਲੱਗ ਰਿਹਾ ਬਟ ਔਨਲਾਈਨ ਵਿਚ ਐਸੀ ਕੋਈ ਫਲਸਿਟੀ ਨਹੀ ਮਿਲਦੀ ਸਾਨੂੰ
ਹਾਂਜੀ ਇਹ ਹੈ ਬਿਲਕੁਲ ਕੁਛ ਐਕਸਚੇਂਜ ਦਾ ਵੀ ਕਿੰਨਾ ਜਿਆਦਾ ਹੁੰਦਾ ਕਿ ਆਪਾਂ ਅਗਰ ਕੋਈ ਚੀਜ਼ ਸਾਡੇ ਕੋਲ ਗ਼ਲਤ ਔਡਰ ਹੋ ਗਈ ਹੈ ਤੇ ਐਕਸਚੇਂਜ ਕਰ ਕਰਨ ਵਾਸਤੇ ਵੀ ਸਾਨੂੰ ਹਫ਼ਤਾ ਲੱਗੇਗਾ ਦੇਖੋ ਇੱਕ ਹਫ਼ਤਾ ਤਾਂ ਸਾਡੇ ਡਿਲੀਵਰੀ ਵਾਲੇ ਨੂੰ ਆਂਦੇ ਆ ਲੱਗ ਜਾਏਗਾ ਪਰ ਇੱਕ ਹਫ਼ਤਾ ਹੋਰ ਲੇਟ ਹੋ ਜਾਂਦਾ ਹੈ ਨਾ ਜਿਵੇਂ ਅਗਰ ਐਕਸਚੇਂਜ ਕਰਨਾ ਪੈ ਗਿਆ ਸਾਨੂੰ
ਟਰਨ ਐਕਸਚੇਂਜ ਪੋਲਿਸੀ ਵੀ ਇਹਨਾਂ ਦੀ ਬਹੁਤ ਹੀ ਡੀਲੇ ਹੋ ਜਾਂਦੀ ਹੈ
ਬਿਲਕੁਲ ਹਾਂਜੀ ਹਾਂਜੀ ਕਈ ਵਾਰੀ ਹੈ ਪੇਮੈਂਟ ਦਾ ਵੀ ਇਸ਼ੂ ਹੋ ਜਾਂਦਾ ਅਗਰ ਅਸੀਂ ਕੋਈ ਪ੍ਰੋਡਕਟ ਨਹੀਂ ਲੈਣਾ ਹੁੰਦਾ ਤਾਂ ਉਹ ਪੇਮੈਂਟ ਆਉਂਦੀ ਨਹੀਂ ਵਾਪਿਸ ਕਦੀ ਕਦੀ ਹਾਂਜੀ ਮੇਰੇ ਨਾਲ ਐਵੇਂ ਹੋਇਆ ਦਾ ਨਾ ਵੀ ਪੇਮੈਂਟ ਵਾਪਿਸ ਆਉਂਦੀ ਨਹੀਂ ਉਹ ਤੇ ਕੁਛ ਕਈ ਵਾਰ ਪ੍ਰੋਡਕਟ ਵੀ ਖਰਾਬ ਡਿਫੈਕਟਡ ਨਿਕਲ ਆਂਦਾ ਹੈ
ਕੁਛ ਪਲੇਟਫੋਮ ਜਿਹੜੇ ਹੈਗੇ ਆ ਨਾ ਔਨਲਾਈਨ ਉਹਦੇ ਉਤੇ ਅਸੀ ਟਰਸਟ ਕਰ ਸਕਦੇ ਹਾਂ ਬਟ ਸਾਰੇ ਪਲੇਟਫਾਰਮ ਇਦਾਂ ਦੇ ਨੀ ਹੈਗੇ ਟਰਸਟ ਇਸ਼ੂ ਵੀ ਬਹੁਤ ਵੱਡੀ ਚੀਜ਼ ਹੋ ਗਈ ਹੈ ਅੱਜ ਕੱਲ
ਬਿਲਕੁਲ ਹਾਂਜੀ ਅੱਜ ਕੱਲ ਸਕੈਮ ਬਹੁਤ ਜ਼ਿਆਦਾ ਹੋ ਰਿਹਾ ਨਾ ਤਾਂ ਕਰਕੇ ਥੋੜਾ ਮਤਲਬ ਕਿ ਨਾ ਕਸਟਮਰ ਡਰਦੇ ਆਪ ਕੁਛ ਵੀ ਲੈਂਦ ਆ ਕਰਦ ਆ ਕੁਛ ਵੀ ਇਹ ਹੈਨਾ
ਹਾਂਜੀ ਇਸ ਕਰਕੇ ਉਹ ਪ੍ਰੈਫਰ ਇਹੀ ਕਰਦੇ ਆ ਵੀ ਅਸੀਂ ਔਫਲਾਈਨ ਲੈ ਲਈਏ ਜ਼ਿਆਦਾਤਰ ਜੇ ਔਨਲਾਈਨ ਵੀ ਅਗਰ ਅਸੀਂ ਸ਼ੋਪਿੰਗ ਕਰ ਰਹੇ ਹਾਂ ਜੇ ਉਹ ਵੀ ਅਸੀਂ ਘੱਟ ਪ੍ਰਾਈਜ਼ ਵਿੱਚ ਹੀ ਕਰੀਏ
ਹੂ ਬਿਲਕੁਲ
ਤਾਂ ਕਿ ਸਾਨੂੰ ਲੋਸ਼ ਨਾ ਹੋਵੇ ਇਨਾ
ਹੂ ਹੂ ਹੂ,,,
ਕਿਉਂਕਿ ਰਿਟਰਨ ਕਰਾਂਗੇ ਫੇਿਰ ਉਹੀ ਚੀਜ਼ ਉਹੀ ਚੀਜ਼ ਅਗਰ ਅਸੀਂ ਔਫਲਾਈਨ ਕਿਤੇ ਦੇਖ ਦੇਖਲਾਂਗੇ ਫਿਰ ਅਸੀਂ ਬਾਰਗਨਿੰਗ ਕਰਨਾ ਸ਼ੁਰੂ ਕਰ ਦਿੰਦੇ ਹਾਂ ਕਿ ਇਹ ਸਾਨੂੰ ਇਹ ਜ਼ਿਆਦਾ ਅੱਛੀ ਮਿਲ ਗਈ ਹੈ ਨਹੀਂ ਸਾਨੂੰ ਔਫਲਾਈਨ ਜ਼ਿਆਦਾ ਤਾਂ ਵਧੀਆ ਮਿਲ ਗਈ ਹੈ ਜਾਂ ਔਨਲਾਈਨ ਜ਼ਿਆਦਾ ਵਧੀਆ ਮਿਲ ਗਈ ਹੈ।
ਹੂ ਬਿਲਕੁਲ ਬਿਲਕੁਲ ਠੀਕ ਹੈ। ਬਟ ਔਨਲਾਈਨ ਦਾ ਇਹ ਹੈਗਾ ਜਿਵੇਂ ਸਾਨੂੰ ਵੀ ਬਾਹਰ ਨਹੀਂ ਜਾਣਾ ਪੈਂਦਾ ਦੇਖੋ ਹੈ ਉਹ ਔਫਲਾਈਨ ਵਿੱਚ ਦੇਖੋ ਇਹ ਹੋ ਜਾਂਦਾ ਸਾਨੂੰ ਖੁਦ ਸ਼ੋਪ ਤੇ ਜਾਣਾ ਪੈਂਦਾ ਤੇ ਕੁਛ ਬੱਚੇ ਵੀ ਤੰਗ ਕਰਦੇ ਨੇ ਫਿਰ ਭੀੜ ਹੋ ਜਾਂਦੀ ਹੈ ਸ਼ੋਪ 'ਤੇ ਵੀ ਕਿੰਨਾ ਰਸ਼ ਹੋ ਜਾਂਦਾ ਹੈਨਾ ਥੋੜਾ
ਕੁਛ ਟ੍ਰੈਫਿਕ ਦਾ ਵੀ ਹੋ ਜਾਂਦਾ ਆ ਜੇ ਅਸੀਂ ਘਰੋਂ ਨਿਕਲ ਰਹੇ ਹਾਂ ਕਿ ਸਾਨੂੰ ਟ੍ਰੈਫਿਕ ਵੀ ਮਿਲ ਜਾਂਦਾ ਰਸਤੇ ਵਿੱਚ ਉੱਥੇ ਵੀ ਟਾਈਮ ਸਾਡਾ ਟਾਈਮ ਹੀ ਬਹੁਤ ਵੇਸਟ ਹੁੰਦਾ ਆ
ਹਾਂਜੀ ਬਿਲਕੁਲ -ਬਿਲਕੁਲ।
ਜਿਹੜੀ ਬੰਦੇ ਨੇ ਚੀਜ਼ ਲੈਣੀ ਹੁੰਦੀ ਉਹਦੇ ਲਈ ਮਤਲਬ ਸਿੰ ਛੋਟੀ ਜਿਹੀ ਚੀਜ਼ ਲੈਣੀ ਹੁੰਦੀ ਉਹਦੇ ਤੇ ਵੀ ਬਹੁਤ ਟਾਈਮ ਲੱਗ ਜਾਂਦਾ
ਲੱਗ ਜਾਂਦਾ ਹੈ ਹਾਂਜੀ ਬਿਲਕੁਲ, ਬਿਲਕੁਲ
ਬੱਥੇ ਬੈਠੀ ਤੁਸੀਂ ਜ਼ਿਆਦਾ ਕੀ ਪ੍ਰੈਫਰ ਕਰਦੇ ਹੋ ਔਨਲਾਈਨ ਜਾਂ ਔਫਲਾਈਨ
ਵੈਸੇ ਤਾਂ ਅਸੀਂ ਜ਼ਿਆਦਾ ਪ੍ਰੈਫਰ ਔਫਲਾਈਨ ਹੀ ਕਰਨੇ ਹਾਂ ਥੋੜ੍ਹਾ ਜਿ ਹੋ ਜਾਂਦਾ ਮਤਲਬ ਕਿ ਮਨ ਨੂੰ ਨਾ ਸ਼ਾਂਤੀ ਮਿਲ ਜਾਂਦੀ ਹੈ ਕੁਛ ਬਾਹਰ ਜਾ ਕੇ ਕਿ ਅੱਛਾ ਲੱਗਦਾ ਹੈ ਨਾ ਮਾਰਕੀਟ ਵਿੱਚ
ਹਾਂਜੀ ਬੰਦਾ ਥੋੜਾ ਐਕਟਿਵ ਰਹਿੰਦਾ ਆ ਕਦੀ ਐਕਟੀਵਿਟੀ ਵੀ ਰਹਿੰਦਾ ਆ ਕਿ ਬਈ ਹਾਂ ਅਸੀਂ ਜਾ ਰਹੇ ਹਾਂ ਬਾਹਰ ਕਿ ਥੋੜਾ ਖੁਦ ਵੀ ਐਕਸਾਈਟਮੈਂਟ ਹੁੰਦੀ ਹੈ
ਹੁੰਦੀ ਹੈ ਹਾਂਜੀ- ਹਾਂਜੀ ਇਹ ਚੀਜ਼ ਵੀ ਹੁੰਦੀ ਹੈ ਐਕਸਾਈਟਮੈਂਟ ਬਹੁਤ ਜ਼ਿਆਦਾ ਹੁੰਦੀ ਹੈ ਅਗਰ ਅਸੀਂ ਔਫਲਾਈਨ ਸ਼ੋਪਿੰਗ ਕੁਕਿੰਗ ਕਰਨੀ ਹੋ ਨਾ
ਹ
ਥੋੜਾ ਬਾਹਰ ਬੰਦਾ ਘੁੰਮਣ ਦਾ ਬਜ਼ਾਰ, ਥੋੜਾ ਮਤਲਬ ਕਿ ਫਰੈਂਡਸ ਨਾਲ ਮਿਲ ਲੈਂਦਾ, ਰਿਲੇਟਿਵਸ ਮਿਲ ਜਾਂਦੇ ਨੇ ਕਈ ਵਾਰੀ ਹੈ ਨਾ ਜਿ ਜਿਨ੍ਹਾਂ ਨੂੰ ਆਪ ਆਪਾਂ ਕਈ ਵਾਰੀ ਨਹੀਂ ਮਿਲ ਪਾਉਂਦੇ, ਉਹਨਾਂ ਨਾਲ ਮੇਲ ਹੋ ਜਾਂਦਾ ਕਈ ਵਾਰੀ
ਹਾਂਜੀ ਬਟ ਓਨਲਾਈਨਜ ਇਦਾਂ ਦਾ ਕੁਛ ਵੀ ਨਹੀ ਹੈਗਾ
ਹਾਂ ਆਨਲਾਈਨ ਦੇਖੋ ਬਸ ਇਹੀ ਹੈ ਵੀ ਅਸੀਂ ਮਤਲਬ ਕਿ ਘੱਟ ਪੈਸੇ ਵਾਲੀ ਚੀਜ਼ ਮੰਗਵਾ ਸਕਦੇ ਹਾਂ ਹਨਾ
ਉਹ ਐ ਹੋ ਸਕਦਾ ਹਾਂ ਜਿਹੜੀ ਚੀਜ਼ ਸਾਨੂੰ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਇਸਸੈਂਸ਼ੀਅਲ ਹੋ ਚੁੱਕੀ ਹੈ। ਹੁਣ ਲੈਣੀ ਲੈ ਲਈਏ ਉਹ ਸੀ ਆਨਲਾਈਨ ਬੁੱਕ ਕਰ ਸਕਦੇ ਆ ਅੱਜ ਕੱਲ ਤੇ ਪਲੇਟ ਫੋਰਮ ਵੀ ਏਦਾਂ ਦੇ ਹੈ, ਕਿ ਬਈ ਦੋ ਮਿੰਟ ਦੇ, ਵਿੱਚ ਡਿਲੀਵਰ ਹੋ ਜਾਂਦਾ ਤੁਹਾਡੇ, ਸਾਡੇ ਘਰ ਦੇ ਵਿੱਚ ਹੀ
ਕੁਲ ਹਾਂਜੀ- ਹਾਂਜੀ ਜਿਵੇਂ, ਕੋਈ ਕਈ ਵਾਰੀ ਗੈਸਟ ਆ ਜਾਂਦੇ ਨੇ ਔਰ ਘਰ ਵਿੱਚ ਕੋਈ ਹੁੰਦਾ ਨਹੀਂ ਲਿਆਉਣ ਲੈਜਣ ਵਾਲਾ ਤੇ ਮਤਲਬ ਕਿ ਇੱਦਾਂ ਦੇ ਪਲੈਟਫੋਮ ਹੈ ਵੀ ਦੇਖੇ ਨਾ ਹਾਂਜੀ ਵੀ ਅਸੀਂ ਪੰਦਰਾਂ ਵੀਹ ਪੰਦਰਾਂ ਮਿੰਟ ਦੇ ਅੰਦਰ-ਅੰਦਰ ਧ ਹੀ ਮਤਲਬ ਕਿ ਉਹ ਡਿਲੀਵਰ ਹੋ ਜਾਂਦਾ ਸਮਾਨ ਖਾਣ ਵਗੈਰਾ ਦਾ ਵੀ ਕੁਛ ਵੀ ਹੈ ਨਾ
ਪਹਿਲਾਂ ਸਾਨੂੰ ਇਸ਼ੂ ਆਉਂਦਾ ਸੀ ਕਿ ਬਈ ਏਦਾਂ ਦਾ ਕੀ ਅਗਰ ਅਸੀਂ ਕੋਈ ਬੁਕਿੰਗ ਕਰ ਰਹੇ ਆ ਆਨਲਾਈਨ ਕੋਈ ਚੀਜ਼ ਤੇ ਉਹ ਬਿਦਇਨ ਸੈਵਨ ਜਾਂ ਏਟ ਡੇਜ਼ ਹੀ ਚਲਦਾ ਸੀ।
ਹਾਂਜੀ,
ਬਟ ਹੁਣ ਇਹ ਵੀ ਸਾਨੂੰ ਵਧੀਆ ਹੋ ਗਿਆ ਕਿ ਨਾਲ ਦੇ ਨਾਲ ਹੀ ਸਾਨੂੰ ਅਸੀਂ ਹਰ ਇੱਕ
ਪਰ ਫਿਰ ਵੀ, ਹਾਂਜੀ- ਹਾਂਜੀ, ਪਰ ਫਿਰ ਵੀ ਟਰਸਟ ਨਹੀਂ ਹੋ ਸਕਦਾ ਨਾ। ਇਸ ਚੀਜ਼ਾਂ 'ਤੇ ਵੀ ਮਤਲਬ ਕਿ ਇੱਕ ਦੋ ਵਾਰੀ ਸਮਾਨ ਖ਼ਰਾਬ ਵੀ ਆ ਜਾਂਦਾ ਹੈ ਹਨਾ
ਹਾਂਜੀ,
ਫਿਰ ਆਪਾਂਹੀ ਐ ਜੋ ਐ ਵਾਲੇ ਪ੍ਰੋ ਪਲੈਟਫੋਮ ਹੈਗੇ ਨੇ, ਜਿਨ੍ਹਾਂ ਨੂੰ ਮਤਲਬ ਕਿ, ਦਸ ਪੰਦਰਾਂ ਮਿੰਟ ਜੋ ਸਾਡੇ ਘਰ ਡਿਲੀਵਰ ਕਰਾ ਜਾਂਦੇ ਨੇ ਉਹਨਾਂ ਨੂੰ ਆਪਾਂ, ਹਮ ਵਾਪਸ ਦੇ ਵੀ ਨਹੀ ਸਕਦੇ
ਹਾਂਜੀ, ਬਿਲਕੁਲ ਹੋਰ ਉਹਨਾਂ ਨੂੰ ਕੋਈ ਅਸੀਂ ਇਸ਼ੂ ਵੀ ਨਹੀ ਦੱਸ ਸਕਦੇ ਕਿ ਨਹੀਂ ਸਾਨੂੰ ਐ ਨਹੀਂ
ਨਹੀਂ ਚਾਹੀਦੀ ਸੀ ਬਿਲਕੁਲ, ਬਿਲਕੁਲ ਉਹ ਫਿਰ ਲੈਣੀ ਪੈਂਦੀ ਸਾਨੂੰ ਹਾਂਜੀ ਉਹ ਫਿਰ ਅਗਰ ਓਡਰ ਕੀਤਾ ਤੇ ਸਾਨੂੰ ਲੈਣਾ ਹੀ ਪੈਂਦਾ ਬਿਲਕੁਲ- ਬਿਲਕੁਲ
ਹਾਂਜੀ ਥੋੜਾ ਟਰੱਸਟ ਇਸ਼ੂ ਵੀ ਹੋ ਚੁੱਕਿਆ ਹੈ, ਓਨਲਾਈਨ ਵਿੱਚ, ਓਨਲਾਈਨ ਵਿੱਚ ਜਿੱਦਾਂ ਸਾਡੀ ਜਿਦਾਂ ਬ੍ਰੈਡ ਵਗੈਰਾ ਮੁੱਕ ਗਈ ਹੈ ਜਾਂ ਸਾਡੇ ਕੋਲ ਕਦੀ ਮਿਲਕ ਵਗੈਰਾ ਨਹੀਂ ਹੈਗਾ ਘਰੇ। ਬਟਰ ਨਹੀਂ ਹੈਗਾ। ਜਿਹੜੀ ਅਸੈਂਸ਼ੀਅਲ ਚੀਜ਼ਾਂ ਅਸੀਂ ਉਹੀ ਲੈ ਸਕ ਸਕਦੇ ਹਾਂ। ਬਟ ਉਹਦੇ ਵਿੱਚ ਓਦੇ ਵਿਚ ਵੀ ਸਾਨੂੰ ਆ ਚੈੱਕ ਕਰਨਾ ਪੈਂਦਾ ਹੈ। ਕਿ ਉਹਓਦੀ ਐਕਸਪਾਇਰੀ ਡੇਟ ਤਾਂ ਨਹੀਂ ਹੈ।
ਤਾਂ ਨਹੀਂ ਹੈ ਬਿਲਕੁਲ, ਹਾਂਜੀ- ਹਾਂਜੀ।
ਦੇ ਦੇਰ ਤੱਕ। ਹੰਦਾ ਸੀ ਯੂਜ।
ਯੂਜ ਕਰ ਸਕਦੇ ਹਾਂ। ਹਾਂਜੀ।
ਇਹ ਵੀ ਬਹੁਤ ਵੱਡਾ ਆ। ਕਿ ਸਾਨੂੰ ਪਹਿਲੇ ਚੈੱਕ ਕਰਨਾ ਪੈਂਦਾ ਆ। ਕਿਉਂਕਿ ਜਿਹੜਾ ਅਸੀਂ ਇੱਕ ਵਾਰੀ ਓਡਰ ਕਰ ਦਿੱਤਾ। ਉਹ ਫੇਰ ਆਉਣਾ ਹੀ ਆਣਾ। ਸਾਨੂੰ ਰੱਖਣਾ ਹੀ ਪਏਗਾ।
ਹਾਂਜੀ। ਬਿਲਕੁਲ,
ਇਸ ਕਰਕੇ ਮਤਲਬ ਅਸੀਂ ਜਾਣੇ ਅ ਜਾਾਣੇ ਵਿੱਚ ਵੀ ਨਾ। ਕਿ ਉਹੀ ਚੀਜ਼ਾਂ ਲੈ ਰਹੀਆਂ ਵੀ ਯੂਜ ਵੀ ਕਰ ਰਹੇ ਹਾਂ। ਮਤਲਬ ਇੱਕ ਤਰਫ ਡਿਪੈਂਡ ਵੀ ਹੈਗੇ ਹਾਂ, ਅਸੀਂ।
ਹ। ਦੇਖੋ ਬਟਾਵੇ ਨਾ। ਹਾਂ ਪੈਂਦਾ ਹੈ। ਹਾਂਜੀ, ਹਾਂਜੀ। ਐ ਹੁੰਦਾ ਨਾ ਚਲੋ ਆਪਾਂ ਜਿੱਦ ਕਰੋ ਨਹੀਂ ਬਾਹਰ ਨਿਕਲ ਸਕਦੇ। ਜਾਂ ਬੱਚੇ ਛੋਟੇ ਨੇ ਘਰ, ਜਾਂ ਕਿਸੇ ਬਜ਼ੁਰਗ ਦੀ ਤਬੀਅਤ, ਠੀਕ ਨਹੀਂ ਹੈਗੀ। ਐਮਰਜੈਂਸੀ ਹੈ ਬਹੁਤ਼। ਜ਼ਿਆਦਾ ਤੇ ਤਾਂ ਅਸੀਂ ਓਨਲਾਈਨ ਚੀਜ਼ਾਂ ਵੀ ਓਡਰ ਕਰ ਸਕਦੇ ਹਾਂ, ਹਨਾ।
ਹਾਂਜੀ। ਕਲੋਥਸ ਵਗਰਾ਼ ਵਗੈਰਾ ਵੀ ਮਿਲਣ ਲੱਗ ਗਏ ਆ ਅੱਜ ਕੱਲ ਨਾ ਉਹੀ ਪਲੈਟਫੋਮ ਤੇ। ਵਿਦ ਇਨ ਦਸ -ਪੰਦਰਾਂ ਮਿੰਟ। ਦੇ ਵਿੱਚ ਹੀ ਤੁਹਾਨੂੰ ਡਿਲੀਵਰ ਹੋ ਜਾਂਦੇ ਆ। ਬਟ ਮੈਨੂੰ ਇਹ। ਏਦਾਂ ਲੱਗਦਾ ਕੋਸਟਲੀ ਪੈ ਜਾਂਦੇ ਆ ਉਹਦੇ ਵਿੱਚ।
ਅੱਛਾ।
ਹਾਂਜੀ।
ਅਸੀਂ ਵੈਸੇ ਨਾ, ਓਕੇ, ਅਸੀਂ ਵੈਸੇ ਤਾਂ ਸਿਰਫ। ਡੈਲੀ। ਡੇਲੀ ਦੀ ਜੋ ਯੂਜ਼ ਵਾਲੀ ਚੀਜ਼ ਹੁੰਦੀ ਹੈ। ਜ ਕਿਚਨ ਵਗੈਰਾ ਦੀ ਬਸ ਉਹੀ ਔਡਰ ਕਰਨੇ ਹਾਂ। ਕਲੋਥਸ ਵਗੈਰਾ ਤਾਂ ਹੁਣੇ ਨਹੀਂ ਔਡਰ ਕੀਤੇ ਹਨ।
ਮੈਨੂੰ ਇੱਕ ਵਾਰੀ ਚਾਹੀਦਾ ਸੀ। ਤੇ ਉਹ ਜਿਹੜੇ ਪੂਣੇ ਨੀ ਹੁੰਦੇ ਘਰ ਯੂਜ ਕਰਨ ਵਾਲੇ਼। ਰੋਟੀਆਂ ਲਈ। ਮੈਂ ਉਹ ਇੱਕ ਵਾਰੀ ਮੰਗਵਾਈ ਸੀ। ਤੇ ਜਿਹੜਾ ਉਹਦਾ ਕਲੋਥ ਦਾ ਕੱਪੜਾ ‌ ਬੜਾ ਹੀ ਇੰਨਾ ਥਿੰਨ ਸੀ। ਉਹ ਕਿ
ਅੱਛਾ। ਬਸ ੳ। ਹੀ ਨਾ ਆਹੋ। ਚਲੋ ਕੋਈ ਗੱਲ ਨ ਬਸ ਇਹੀ ਹੋ ਗਿਆ ਨਾ ਇਹਦਾ। ਬਈ, ਲਿਮਿਟ ਵਿੱਚ ਰਹਿ਼ ਕਿ ਅਸੀਂ ਸ਼ੋਪਿੰਗ ਕਰੀਏ ਹੈ ਨਾ। ਭਾਵੇਂ ਔਨਲਾਈਨ ਏ, ਔਫਲਾਈਨ ਇ ਟਰਸਟ ਹੋਏ ਤਾਂ ਨ। ਤਾ ਨਹੀਂ ਕਰੀਏ ਹੈ।
ਹਮ।
ਕੋਈ ਗੱਲ ਨਹੀਂ ਵੈਸੇ ਔਫਲਾਈਨ ਹੀ ਵੈਸ ਹਾਂਜੀ- ਹਾਂਜੀ। ਮੈਨੂੰ ਵੀ ਬਹੁਤ ਚੰਗਾ ਲੱਗਿਆ ਜੀ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ।
ਠੀਕ ਹੈ। ਸਤਿ ਸ਼੍ਰੀ ਅਕਾਲ ਜੀ।